ਹੈਲੋ ਹਾਂਜੀ ਆਵਾਜ਼ ਆ ਰਹੀ ਹੈ।
ਕੋਈ ਟੈਮ ਚੱਲ ਪੈਣਾ ਦੇਖ
ਹਾਂ, ਟਾਈਮ ਤੇ ਚੱਲ ਰਹੇ ਆ ਤੇਰਾਂ ਹੋਵੇਂ
ਤੇਰਾਂ ਸਕਿੰਟ ਹੋਏ ਆ ਦਸ ਮਿੰਟ ਹੋਣਗੇ ਦਾਂ ਤੇਰਾਂ ਸਕਿੰਟ ਹੋਏ ਆ।
ਆਹੋ ਆਹੋ ਤੇਰਾ ਸਕਿੰਟ ਹੋਇਆ ਉਨੀ ਵੀਹ ਹੋ ਗਏ ਮੰਮੀ ਕਿੱਥੇ ਆ ਮੰਮੀ ਨਾਲ ਗੱਲ ਕਰਾ
ਹੈਲੋ।
ਹਾਂ ਮਾਤੇ
ਹਾਂ, ਰੋਟੀ ਖਾ ਲਈ ਹੋਰ ਧੋਲੇ ਕੱਪੜੇ। ਕੱਪੜੇ
ਹਾਂ, ਕੱਪੜੇ ਧੋਲੇ ਸੀਗੇ ਮੈਂ ਤੇ ਮੈਂ ਕਿਹਾ ਚੱਲ ਏਧਰ ਗੱਲ ਕਰਦੀ ਆ ਮੰਮੀ ਨਾਲ
ਸੁੱਕ ਗਏ ਕੱਪੜੇ ਬਾਹਰ ਕੱਪੜੇ ਬਾਹਰ ਸੁੱਕ ਗਏ
ਨਾ ਬਾਹਰ ਤਾਂ ਨਹੀਂ ਸੁੱਕੇ ਹੈਗੇ ਜਿੰਨੇ ਕ ਗਿੱਲੇ ਸੀਗੇ ਉਹ ਮੈਂ ਅੰਦਰ ਹੀ ਪਾਤੇ ਹੁਣ ਮੈਂ ਸੋਫੇ ਸੋਫਿਆਂ ਤੇ
ਆਹੋ ਠੀਕ ਹੈ ਅੱਠ ਆਠਰੇ ਪਏ ਨੇ
ਹਾਂ, ਇਹ ਤਾਂ ਅੱਠਰੇ ਪਏ ਨੇ ਬੀਮੀ ਨਾਲ ਗੱਲ ਹੋ ਰਹੀ ਸੀਗੀ ਬਸ ਰੋਂਦੀ ਸੀਗੀ ਮੈਂ ਮੈਨੂੰ ਫੋਨ ਲਾ ਲਿਆ ਉਹਨੇ
ਕਿਉਂ ਕਿਉਂ ਉੱਥੇ ਅ ਅੱਛਾ ਅੱਛਾ
ਕੇ ਕੀ ਕਰਨ ਜਾਣਾ ਕਹਿੰਦੀ ਕਿਉਂ ਕਹਿੰਦੀ ਉਹਨੇ ਆਪਣੀ ਨਾਨੀ ਕੋਲ ਨੀ ਜਾਣਾ ਜੇ ਤੁਸੀਂ ਆਣਾ ਉਰੇ ਕਹਿੰਦੀ ਮੈਨੂੰ ਐਂ ਕਰਕੇ ਬੋਲੀ
ਅੱਛਾ ਕੋਈ ਨਾ ਨਾਨਕੇ ਤਾਂ ਜਾਂਦੇ ਰਹਿੰਦੇ ਐ ਕਿਹੜਾ ਪੜਦਾ
ਨਿਸ਼ਾ ਆਪਣੇ ਮੇਰੇ ਭਰਾ ਦੀ ਹੈ ਮਨੂ ਦੀ ਹੈ ਕਹਿੰਦੀ ਸਾਰੀ ਗਲਤੀ ਮਨੂ ਦੀ ਹੈ ਕਹਿੰਦੀ ਮੈਂ
ਬੈ ਬੈਠ ਮੇਰੀ ਸੱਸ ਨੇ ਸੁਣ ਲਿਆ ਰੋਮ ਰੋਮਾ ਕਹਿੰ ਨਣਦ ਕੋਲ਼ ਚਾਰ ਦਿਨ ਲਾਇਆ ਹਾਂ।
ਹਾਂ, ਕੋਈ ਲੋੜ ਨੀ ਕਹਿੰਦੀ ਮੇਰੇ ਫੇਰ ਘਰ ਨ ਕਹਿੰਦੀ ਮੇਰੇ ਘਰ ਵਾਲਾ ਅਟੈਚੀ ਚੱਕਨ ਲੱਗਿਆ ਵੀ ਚੱਲ ਚੱਲੀਏ ਤੈਨੂੰ ਛੱਡਿਆ ਵਾ ਕਹਿੰਦੀ ਮੈਂ ਬਾਂਹ ਫੜ ਲਈ ਕਹਿੰਦੀ ਮੈਂ ਕਿਹਾ ਵੀ ਜਾਣਾ ਨੀ ਹੈਗਾ ਮੈਂ ਰੋਣ ਲੱਗ ਗਈ ਕਹਿੰਦੀ ਮੈਨੂੰ ਕਹਿੰਦੇ ਤੂੰ ਰੋਂਦੀ ਕਾਹਣੇ ਪਰ ਮੈਨੂੰ ਗੱਲ ਦੱਸ ਕਿਆ ਹੋਈ ਆ। ਕਹਿੰਦੀ ਮੈਂ ਕਿਹਾ ਵੀ ਐਵੇਂ ਐਵੇਂ ਕਰਕੇ ਗੱਲ ਹੋਈ ਹੈ ਕਹਿੰਦੀ ਉਹਨੇ ਟਾਚੀ ਟੂਚੀ ਮਾਰੀ ਭਗਾ ਕੇ ਮੇਰੇ ਘਰ ਲੈਣੇ ਕਪੜੇ ਮਾਰੇ ਵੀ ਤੇ ਉੱਥੇ ਕਹਿੰਦੀ ਆਹ ਗੱਲਾਂ ਸੁਣਨ ਜਾਣੀਆਂ ਨੇ ਟਿੱਕੇ ਬਹਿ ਜਾ ਕਿਤੇ
ਅੱਛਾ-ਅੱਛਾ ਦੱਸ ਆ।
ਉਹ ਕਹਿੰਦਾ ਕੋਈ ਗੱਲ ਨੀ ਸਾਲੇ ਦਾ ਫੋਨ ਆਣਦੇ ਮੈਨੂੰ ਉਹਨੂੰ ਇਸ ਵਾਰੀ ਮੈਂ ਦੱਸਦਾ ਤੂੰ ਕੁੱਛ ਨੀ ਕਹਿੰਦੀ ਹੁੰ ਕੱਲ ਦਾ ਮੋਨੂੰ ਦਾ ਫੋਨ ਤਾਂ ਆ ਰਿਹਾ ਕਹਿੰਦੀ ਮੋਨੂੰ ਦਾ ਫੋਨ ਆਇਆ ਮੇਰੀ ਸੱਸ ਕਹਿੰਦੀ ਤੂੰ ਬੋਲਦੇ। ਤੂੰ ਕਿਉਂ ਨੀ ਬੋਲਦੀ ਕਹਿੰਦੀ ਫੇਰ ਮੈਂ ਮੋਨੂੰ ਦਾ ਫੋਨ ਤਾਂ ਕਹਿੰਦੀ ਮੈਨੂੰ ਨਿਸ਼ਾ ਆਇਆ ਸੀ।
ਮੈਂ ਕਹਿ ਤ ਕਹਿੰਦੀ ਮੈਂ ਕਿਹਾ ਤੇਰੀ ਘਰ ਆਲੀ ਤੇ ਕਹਿੰਦੀ ਮੈਨੇ ਜਾਣਾ ਵੀ ਫੇਰ ਮੈਂ ਕਿਉ ਮੈਂ ਕੀ ਕਰਨਾ ਆਣਾ ਉਰੇ ਕਹਿੰਦੀ ਇੱਕ ਵਾਰੀ
ਗਿਆ ਵੀ ਦੀਦੀ ਹੋ ਜੇ ਕਹਿੰਦੀ ਮੈਂ ਦੀਦੀ ਹੁਣ ਤਾਂ ਜਾਣਾ ਹੀ ਹੈ ਹੁਣ ਤਾਂ ਦੋ ਤਿੰਨ ਦਿਨ ਵਾਸਤੇ ਜਾਣਾ ਈ ਏ ਕਹਿੰਦੀ ਉਲਟ ਕੇ ਮੈਨੂੰ ਐਵੇਂ
ਹਾਂ ਸਗੋਂ ਕਹਿ ਵੀ ਕੋਈ ਨਾ ਦੀਦੀ ਤੂੰ ਆ ਲਾ ਜਿੰਨੇ ਦਿਨੇ ਰਹਿੰਦੀ ਆ ਰਹਿ ਜਾ ਕੋਈ ਨਾ ਬਾਅਦ ਉਹਦੇ ਕੋਲ ਪੜ੍ਹਦਾ।
ਜਾ ਕੇ ਗੱਲ ਕਰਦਾ ਤੁਹਾਡੇ ਨਾਲ ਜਿਵੇਂ ਕਹਿੰਦੀ ਹੁਣ ਕੱਲ ਦਾ ਫੋਨ ਕਰੀ ਜਾਂਦਾ ਕਹਿੰਦੀ ਮੈਂ ਵੀ ਨੀ ਚੁੱਕਿਆ ਹੈਗਾ ਕਹਿੰਦੀ ਮੈਂ ਤਾਂ ਰੋਈ-ਰੋਈ ਕੱਲ ਜਿਹੜਾ ਜਿਹੜਾ ਨਹੀਂ ਰੋਣਾ ਕਹਿੰਦੀ ਫ ਮੇਰਾ ਘਰ ਆ ਮੇਰਾ ਘਰ ਵਾਲਾ ਕਹਿੰਦਾ ਵੀ ਇਸ ਵਾਰੀ ਸਾਲੇ ਦਾ ਫੋਨ ਆਣਦੇ ਇਸ ਵ ਤੂੰ ਨੀ ਗੱਲ ਕਰਨੀ ਆ ਉਹਨੂੰ ਮੈ ਬਿਠਾ ਕੇ ਗੱਲ ਕਰਨੀ ਆ ਪਹਿਲਾਂ ਉਹਦੇ ਨਾਲੋਂ
ਠੀਕ ਆ ਹਾਂ ਉਹੀ ਤਾਂ ਕਹਿੰਦੀ ਚੱਲ ਵੱਧ ਚਲੇ ਜਾਂਦੀ। ਇਹ ਥੋੜਾ ਮਤਲਬ ਜਾਣੂ ਜੀ ਕਰਦਾ ਹੀ ਹੈ ਉਹ ਤਾਂ ਹੈ ਹੀ ਹੈ ਨਾਲੇ ਸੱਸ ਇਨਾ
ਹਾਂ ਕਹਿੰਦੀ ਉਹ ਤਾਂ ਮੇਰੀ ਨਾਨਦ ਮੇਰੀ ਸੱਸ ਨੇ ਮੇਰੀ ਨਾਨਦ ਨੂੰ ਫੋਨ ਲਾ ਦਿੱਤਾ ਵੀ ਬੀ ਮੀ ਨੇ ਦੋ ਦਿਨ ਤੇਰੇ ਕੋਲ ਆਗੀ ਰਹਿਣ ਵਾਸਤੇ ਕਹਿੰਦੀ ਮੇਰੀ ਸੱਸ ਮੇਰੀ ਨਾਨਦ ਨੇ ਕਹਿੰਦੀ ਕੋਠੀ ਪਾਈ ਹੈ ਨਵੀਂ ਕਹਿੰਦੀ ਉਹ ਕੋਠੀ ਦੇ ਵਿੱਚ ਨਿਸ਼ਾ ਉਹਨੇ ਏਸੀ ਵੀ ਨੀ ਲਵਾਇਆ ਸੀਗਾ ਕਹਿੰਦੀ ਮੇਰੇ ਕਰਕੇ ਕੱਲ ਉਹਨੇ ਏਸੀ ਵੀ ਲਵਾਤਾ ਕਿ ਭਰਜਾਈ ਨੇ ਆਨਾ
ਲੈ ਦੇ ਲੈ ਇਹ ਦੱਸ ਤਾਂਹੀ ਕਹਿੰਦੀ ਉਹੀ ਨਾ ਕੋ ਵੀ ਆਣਦਾ।
ਹਾਂ ਕਹਿੰਦੀ ਜਦੋਂ ਆਪਾਂ ਨਾਨਦਾ ਸਾਡੀ ਨਾਨਦਾ ਨੀ ਸਨ ਤਾਂ ਇੰਨਾ ਚੋ ਚੜ੍ਹ ਜਾਂਦਾ ਵੀ ਨਾਨਦਾ ਨੇ ਆਣਾ। ਕਹਿੰਦੀ ਮੇਰੀ ਸੱਸ ਦਾ ਹੀ ਵਿਚਾਰੀ ਦਾ ਐਹੋ ਜਿਹਾ ਮੂਹ ਬਣਿਆ ਪਿਆ ਕਹਿੰਦੀ ਮੇਰੇ ਪਾਪਾ ਰੋਈ ਜਾਂਦੇ ਆ ਕੱਲ ਮੇਰੇ ਪਾਪਾ ਦਾ ਫੋਨ ਆ ਇੰਨਾ ਰੋਣ ਵੀ ਮੈਂ
ਹਾਂ ਪਾਪਾ ਨੂੰ ਪਤਾ ਲੱਗ ਗਿਆ ਫਿਰ
ਫ ਪਾਪਾ ਨੂੰ ਕਹਿੰਦੀ ਪਤਾ ਲੈ ਕਹਿੰਦੇ ਪਾਪਾ ਕਹਿੰਦੇ ਤਿੰਨ ਸਾਲਾਂ ਚ ਇਹਨ ਕਦੇ ਮੇਰੀ ਨੀ ਪੈਰੀ ਹੱਥ ਲਾਏ।
ਦੱਸ ਫਰ ਉਹ ਨੀ ਸੀ ਚੜਾਈ ਕੱਢੇ ਨੂੰ
ਹਾਂ ਕਹਿੰਦੀ ਸਾਰੀ ਕਾਰਸਤਾਨੀ ਨਿਸ਼ਾ ਮੋਨੂੰ ਦੇ ਸਾਡੇ ਦੀ ਕਹਿੰਦੀ ਅਸੀਂ ਉਹ ਨੂੰ ਤਾਂ ਬੁਰੀ ਕਹਿ ਹੀ ਨੀ ਸਕਦੇ ਜੇ ਸਾਡੇ ਆਪਣੇ ਮੁੰਡੇ ਨੀ ਕਹਿੰਦੀ ਚੱਜ
ਉਹ ਤਾਂ ਹੈ ਹੀ ਉਹ ਤਾਂ ਸਾਨੂੰ ਪਤਾ ਹੀ ਹੈ ਜੇ ਮੁੰਡਾ ਚੱਜ ਦਾਵੇ ਤਾਂ ਬਹੂ ਦਾ ਮਤਲਬ ਹੀ ਨੀ ਬਣਦਾ।
ਕਹਿੰਦੀ ਮੈਂ ਤਾਂ ਫੇਰ ਨਿਸ਼ਾ ਆਣਾ ਹੀ ਨੀ ਕਹਿੰਦੀ ਵਧੀਆ ਇਹਨਾਂ ਦੇ ਅਗਸਤ ਦੇ ਵਿੱਚ ਕਹਿੰਦੀ ਮੇਰੇ ਭਤੀਜੇ ਦਾ ਜਨਮ ਦਿਨ ਹੈ ਸਾਲ ਦਾ ਇਹਨਾਂ ਨੇ ਆਖੰਡ ਪਾਠ ਕਰਾਣਾ ਇਹਨਾਂ ਨੇ ਮੈਂ ਕਹਿੰਦੀ ਆਣਾ ਨੀ ਇਸ ਵਾਰੀ ਕਹਿੰਦੀ ਇਹਨਾਂ ਦੀ ਬੇਇਤੀ ਮੈਂ ਕਰਾਣੀ ਹੈ ਕਹਿੰਦੀ ਹਰ ਚੀਜ਼ ਕਹਿੰਦੀ ਮੈਂਣੇ ਨੀ ਕਹਦੀ ਪਹਿਲਾਂ ਮੈਂ ਸੋਚਿਆ ਸੀ ਚੱਲ ਸੋਨੇ ਦਾ ਕੜਾ ਕੁੂੜਾ ਬਣਵਾ ਦੂੰਗੀ ਭਤੀਜੇ ਵਾਸਤੇ ਇੱਕ ਭਤੀਜਾ ਵੀ ਚੱਲ ਕੜਾ ਪਾ ਦੂਗੀ ਮੈਂ ਮੇਰੀ ਸੱਸ ਵੀ ਕਹਿੰਦੀ ਸੀ ਚੱਲ ਤੂੰ ਕੋਈ ਉਹਨੂੰ ਕੋਈ ਗਹਿਣਾ ਗੁਣਾ ਪਾਦੀ ਮੁੰਡੇ ਨੂੰ ਕਹਿੰਦੀ ਹੁਣ ਮੈਂ ਜਾਣਾ ਹੀ ਨੀ
ਜਾਣੇ ਨੀ ਕਹਿੰਦੀ ਨਿਸ਼ਾ ਹੈ ਜੀ ਬੇਜਤੀ ਕਰਾਉਣੀ ਹੈ ਮੈਂ ਇਹਨਾਂ ਦੀ ਚਾਰ ਲੋਕ ਇਹ ਨੇ ਪੁੱਛਣਾ ਵੀ ਕੁੜੀ ਕਿ ਕਿਉਂ ਨੀਂ ਆਂਦੀ। ਆ ਹਾਂ ਚੰਗੀ ਗੱਲ ਐ। ਦੱਸ ਕਿੱਥੇ ਤੱਕ ਗਿਰ
ਨਾਂ ਆ
ਤਾਂ ਕਹਿੰਦੀ ਹੱਥ ਸਾਰੀ ਐਸ਼ੋਰਾਮ ਹੈ ਕੋਈ ਸੱਸ ਨੀ ਘਰ ਚ ਕੋਈ ਹੋਰ ਨੀਂ
ਨਾਂ
ਦੱਸ ਫਿਰ
ਮਨ ਤੇ ਕੋਈ ਗੱਲ ਲੈ ਲੈਣੀ ਐ ਵੀ ਤੂੰ ਇਹਨੂੰ, ਇਹਨੂੰ ਬਾਹਰ ਕਿਤੇ ਘੁੰਮਾ ਲਿਆ ਕਹਿੰਦੀ ਮੇਰਾ ਘਰ ਵਾਲਾ ਤਾਂ ਇਹਜਾ ਹੋਇਆ ਪਿਆ ਵੀ ਉਹ ਕਹਿੰਦਾ ਤੂੰ ਜਾਣਾ ਨੀਂ ਕਿ ਉਹ ਮਰਜ਼ੀ ਹੋ ਜਵੇ ਮੇਰੇ ਨਿਆਣੇ ਵੀ ਸੁੱਟੇ ਵੀਂ ਤੂੰ ਵੀ ਨੀਂ ਮੈਨੂੰ ਸੁਟੀ ਹੋਈ ਵੀ ਤੁਹਾਡਾ ਹੁਣ ਉਓਥੇ ਕੋਈ ਜ਼ੋਰ ਨੀਂ ਕੋਈ ਕੁਛ ਨੀਂ ਟਿੱਕਿਆ ਬੈਠੋ ਆਪਣੇ ਘਰੇ ਕਹਿੰਦੀ ਨੀਸ਼ਾ ਜਦੋਂ ਅਸੀਂ ਅਪ
ਨਾ ਨਾ ਵਧੀਆ, ਸਗੋਂ ਚੰਗੀ ਗੱਲ ਐ, ਮੈਂ ਤਾਂ ਆਪ ਕਹਿੰਣੀ ਆਂ। ਚੱਲ ਫੇਰ ਵੀ ਮੈਂ, ਫੇਰ ਵੀ ਮੈਂ, ਫੇਰ ਵੀ ਮੈਂ ਵੀ ਵਿਚਾਰ ਕੋਈ ਨਾ ਚਾਰ ਦਿਨ ਲਾ ਆਵਾਂਗੇ। ਦਿਆਣਿਆਂ ਨੂੰ ਹੁੰਦਾ ਫਿਰ ਹੁਣ ਕਿਆ ਕਰੇ ਯ ਰੋ ਓਹੀ ਤੇ, ਆਹ, ਆਹ ਹਂ। ਆਹ ਤੇਰੇ ਆਲੇ ਹਾਲ ਹਾਡੇ ਆ ਆਹੋ। ਉੱਤ
ਨਾ ਨਾਂ ਚੁੱਪ ਰੈ ਤੂੰ ਤੈਨ ਹਾਂ ਕੋਈ ਨਾ ਕੋਈ ਨਾ ਸੁਣਣ ਦੇ ਕੋ ਹੋਣ ਦੇ ਨਾ ਕੋਈ ਪਹਿਲਾਂ ਹੀ ਇਹਨੇ ਤਾਂ ਦੀਤੀ ਦੇ ਜਨਮ ਦਿਨਾਂ ਨੂੰ ਪਹਿਲਾਂ ਹੀ ਸੁਣਾ ਤਾਂ ਥਾ ਕਿਆ ਕਰਨਾ ਇੱਥੇ ਆ ਕੇ ਆਈਂ ਨਾਂ ਉੱਥੇ ਉਹ ਨਾ ਕਰੀ ਉਹ ਨਾ
ਆਹੋੋ। ਉਹ ਤਾਂ ਕਹਿੰਦੀ ਐ। ਕਿਆ ਲੋੜ ਪਈ ਆ ਆ ਕੋਈ ਗੱਲ ਨੀਂ
ਤੂੰ ਨਿਆਣੇ ਲਿਆ ਚਾਰ ਦਿਨ ਮੇਰੇ ਕੋਲ ਆ ਤੇਰਾ ਮਨ ਕੁਛ ਹੋਰ ਹੋਜੂਗਾ ਕਹਿੰਦੀ ਯਾਰ ਤੇਰੇ ਕੋਲ ਆ ਕੇ ਨੀਸ਼ਾ ਫਿਰ ਮੈਨੂੰ ਉਹਨਾਂ ਦੀਆਂ ਬੂਥੀਆਂ ਦੇਖਣੀਆਂ ਪੈਣੀਆਂ ਨੇਂ। ਹਾਂ, ਕਹਿੰਦੀ ਜਦ ਤੂੰ ਦੂਰੇ ਪਰੇ ਰਹਿੰਦੀ ਹੁੰਦੀ ਫਿਰ ਮੈਂ ਜ਼ਰੂਰ ਆ ਜਾਂਦੀ ਤੇਰੇ ਕੋਲ ਮੈਂ ਕਿਆ ਉਹ ਤਾਂ ਹੈ।
ਤਾਂ ਈ ਕਹਿੰਦੇ ਕਿ ਕਿਆ ਕਰੇਗੀ ਭਜਾਈਆਂ ਨੂੰ ਮਾਰੇ ਗੋਲੀ ਇਹ ਜੇ ਕਹਿੰਦੀ ਮਾਰਿਆ ਫਿਰ ਕਹਿੰਦੀ ਮੇਰੇ ਘਰਆਲੇ ਨੇ ਕੱਪੜੇ ਕੁੱਪੜੇ ਵਗਾ ਕੇ ਮਾਰੇ ਨਿਆਣਿਆਂ ਦੇ ਦੀ ਨਿਆਣਿਆਂ ਦੇ ਮੂੰਹ ਛੋਟੇ ਜਿ ਹੋਏ ਪਏ ਅੱਗੇ ਤਾਂ ਭੱਜਦੇ ਆ ਹਾਂ ਨਿਆਣੇਂ ਸਮਝਦੇ ਆ ਬੜੇ ਬੜੇ ਨਿਆਣੇ ਕ ਨਿਆਣੇ ਆਦੇ ਕਹਿੰਦੀ
ਤਾਂ ਉੱਠ ਕੇ ਉਲਟ ਕੇ ਵੀ ਦੀਦੀ ਆ ਜਾਓ ਮੇਰੇ ਤੋਂ ਗ਼ਲਤੀ ਹੋ ਗਈ ਜ ਸੋਰੀ ਤੁਹਾਡੇ ਵੀ ਤੂੰ ਮੈਂ ਮੈਂ ਕਹਿੰਦੀ ਇਨਾ, ਨਾ ਕਹਿੰਦੀ ਤੇਰੇ ਨਾਲ ਜੇ ਮੈਂ ਕਿਹਾ ਤੂੰ ਚੱਲ ਇੱਥੇ ਘੁੰਮਦੀ ਆ ਮੇਰੇ ਨਾਲ ਕਹਿੰਦੀ ਤੇਰੇ ਨਾਲ ਨਿਸ਼ਾ ਘੁੰਮਣ ਜਾਂਦੀ ਆ, ਇਹ ਵੀ ਸਿਆਪਾ ਕਰਦੀ ਹੈ, ਆ ਕੇ ਉਹ ਸਹੇਲੀਆਂ ਨਾਲ ਫਿਰਦੀ ਆ, ਹਾਂ, ਮਨੂ ਨੂੰ ਕਹਿੰਦੀ ਭੜਕਾਉਂਦੀ ਆ, ਆ ਕੇ ਸਹੇਲੀਆਂ ਨਾਲ ਫਿਰਦੀ ਆ, ਉਰੇ ਆਪਣੇ ਸੋਹੁਰੇ ਕਰਿਆ ਕਰੇ ਇਹੋ ਜਿਹੇ ਚਾਜੂਰੇ ਨਾਲ ਕਰਿਆ ਕਰੇ ਆ ਕੇ ਕਹਿੰਦੀ ਐ ਬੋਲਦੀ ਆ ਹਾਂ, ਹਾਂ।
ਕਿੰਦਾ, ਮੈਂ ਪਿੱਛੇ ਹੈ ਨੀ ਨਾ ਕੋਈ ਕਹਿੰਦੀ ਤੇਰੀ, ਕਹਿੰਦੀ ਬਸ ਪਿੱਛੇ ਭੈਣ ਭਰਾ ਹੈਨੀ ਕੋਈ ਆਪਣਾ, ਅੱਗੇ ਤੋਂ ਤੁੜਵਾਂ ਦੋ ਉਹੀ ਹਾਲ ਉਹੀ ਦੇਖਦੀਆਂ ਨੇ ਨੂੰ ਪਤਾ ਪਿੱਛ ਨਾ ਮੇਰੀ ਭਰਜਾਈ ਮੇਰੀ ਮੈਂ ਮੈਂ ਵੀ ਜਾਣਾ ਕੱਲ ਨੂੰ, ਮੇਰੀ ਭਰਜਾਈ ਕੀ ਕਹੂਗੀ। ਉਹਨਾਂ ਨੂੰ ਡਰ ਹੁੰਦਾ ਨਾ। ਲਗਦਾ ਮੈਨ ਮੈਂ ਜਾਣਾ ਨੀ ਇਹਨੇ ਤੇ ਬੁਲਾਉਣਾ ਨੀ।
ਕਹਿੰਦੀ ਤੇਰੇ ਨਾਲ ਬਾਲ ਡਾਈ ਕਰਾ ਕੇ ਜਦ ਮੈਂ ਤੇਰੇ ਨਾਲ ਗਈ ਸੀ, ਬਾਲ ਹਾਈਲੈਟ ਕਰਾ ਆਈ ਕਹਿੰਦੀ, ਨੀਸ਼ਾ ਉਹ ਜਿਹੜੇ ਨੇ ਭਾਂਡੇ ਭੰਨੇ ਘਰ ਜਾ ਕੇ ਕਹਿੰਦੀ ਉਹ ਜਲੂਸ ਕੱਢਿਆ ਤੇ ਤੈਨੂੰ ਅੱਜ ਤੱਕ ਦੱਸਿਆ ਨੀ ਕਹਿੰਦੀ, ਮੈਂ ਤੈਨੂੰ ਅੱਜ ਸਾਰਾ ਢਿੱਡ ਫੋਲਦੀ ਆ ਆਪਣਾ, ਕਹਿੰਦੀ ਨਿਸ਼ਾ ਨੇ ਇੰਨਾ ਜਲੂਸ ਕੱਢਿਆ ਵੀ ਹਾਂ ਹਾਂ ਵੀ ਉਹਦਾ ਘਰ ਵਾਲਾ ਐਸ਼
ਹਾਂ ਉਹ ਤਾਂ ਹੈ ਰੀਸ ਤਾਂ ਬਹੁਤ ਕਰਦੀਆਂ ਨੇ।
ਹਾਂ, ਕਹਿੰਦੀ ਬੱਸ ਫੇਰ ਜਦੇ ਮਨ ਨੂੰ ਸੁਲੀ ਟੰਗ ਦੇਣਾ ਵੀ ਮੈਨੂੰ ਵੀ ਇਹ ਚੀਜ਼ ਹੋਣੀ ਚਾਹੀਦੀ ਹੈ, ਜਿੱਦਾਂ ਦੀ ਇਹਦੀ ਭੈਣ ਨੇ ਕੀਤੀ ਆ ਬੱਸ।
ਦੱਸ ਕੇ ਭੈਣ ਦਾ ਆਪਣਾ ਘਰ ਆ ਆਪਣੇ ਘਰ ਹੱਕ ਤੇਰਾ ਆਪਣਾ ਹੱਕ, ਨਾ ਨਾ ਕਹਿੰਦੀ ਬਰਦਾਸ਼ਤ ਨਹੀਂ ਕਰਦੀ ਮੈਨੂੰ ਤੇ ਕਹਿੰਦੀ ਮੇਕਅਪ
ਦੀਦੀ ਤੁਸੀਂ ਤਾਂ ਮੇਕਅਪ ਕਰਦੇ, ਮੈਂ ਤਾਂ ਕਰਦੀ ਨੀ, ਮੈਂ ਤਾਂ ਕਰਦੀ ਨੀ, ਕਹਿੰਦੀ ਐਂ ਕਹੀ ਜਾਵੇਗੀ।
ਦੱਸ ਹੈ ਕਿਹੇ ਜਿਹੀ ਤਾਂ ਉਈ ਨਜ਼ਰ ਲਵਾ ਕੇ ਮਾੜੀ ਏ।
ਆ।
ਕਹਿੰਦੀ ਫੇਰ ਮੇਰਾ ਸੱਸ ਨੇ ਇੰਨਾ ਸਮਝਾਇਆ ਮੈਨੂੰ ਕਹਿੰਦੀ, ਪਾਪਾ ਦਾ ਕੱਲ ਫੋਨ ਆਇਆ ਪਾਪਾ ਤਾਂ ਇੰਨਾ ਰੋ ਰਹੇ ਆ, ਵੀ ਮੇਰਾ ਤਾਂ ਬੱਸ ਨੀ ਚੱਲਦਾ ਮੈਂ ਕੀ ਕਰਾਂ, ਕਹਿੰਦੀ ਮੈਂ ਕਿਹਾ ਪਾਪਾ ਤੁਸੀਂ ਮੈਨੂੰ ਹੀ ਮਿਲ ਜਾਓ ਚਾਰ ਦਿਨ ਉਰੇ ਰਹਿ ਜਾਉ ਅਣ ਕੇ।
ਹਾਂ, ਪਾਪਾ ਨੂੰ ਕਹਿੰਦੀ, ਫੇਰ ਦੱਸ ਮੈਂ ਹੀ ਦੱਸਤਾ ਸੀਗਾ ਪਾਪਾ ਫੋਨ ਆਇਆ ਸੀ, ਕਹਿੰਦੀ ਮੈਂ ਕਿਹਾ ਪਾਪਾ ਨਹੀਂ ਮੈਂ ਨੀ ਆਉਣਾ ਹੈਗਾ, ਕਹਿੰਦੀ ਪਾਪਾ ਕਹਿੰਦੇ ਕਿਉਂ ਨੀ ਆਣਾ ਕਹਿੰਦੀ ਮੈਂ ਕਿਹਾ ਵੀ ਮੈਂ ਆਣਾ ਨੀ ਬਸ, ਕਹਿੰਦੀ ਤੂੰ ਕਿਉ ਗੱਲ ਕਰਦੀ ਆ ਪਾਪਾ ਕਹਿੰਦੇ ਇਹਨੇ ਤਾਂ ਅੱਜ ਤੱਕ ਮੈਨੂੰ ਤਿੰਨ ਸਾਲਾਂ ਚ ਪਾਪਾ ਨੀ ਕਦੇ ਕਿਹਾ ਨਾ ਕਦੇ ਮੇਰੇ ਪੈਰੀ ਲਾਇਆ ਨੀ, ਹਾਂ ਹਜੇ ਤਾਂ ਮੇਰੇ ਪਾਪਾ ਨੇ ਕਹਿੰਦੀ ਸਾਰੀਆਂ ਨਿਸ਼ਾ
ਲੋੜ ਹੀ ਨੀ, ਲੋੜ ਹੀ ਨੀ ਪਾਪਾ ਨੂੰ ਕਹਿ ਸਭ ਛੱਡਦੇ ਬੰਦ ਕਰਦੇ ਸਭ।
ਕਹਿੰਦੀ ਇਹ ਵੀ ਸੋਹੁਰਿਆਂ ਦਾ ਬਣਿਆ ਪਿਆ, ਇਹਨੂੰ ਐਂ ਵੀ ਸੋਹੁਰਿਆਂ ਦੇ
ਸਹੁਰਿਆਂ ਦੇ ਪਿੱਛੇ ਕੋਈ ਹੈ ਨਹੀਂ ਗਾ, ਮੈਨੂੰ ਮਿਲਣੀ ਉਥੇ ਸਾਰੀ ਹਾਂ, ਇੱਧਰ ਕਿਹੜੀ ਕੋ ਇਧਰ ਕਿਹੜੀ ਕੋ ਬਹੁਤ ਹਾਂ, ਨਹੀਂ ਇੱਧਰ ਕਿਹੜੇ ਕਿਸੇ ਨੇ
ਹਾਂ।
ਤੇਰੇ ਪਾਪਾ ਨੂੰ ਚਾਹੀਦਾ, ਜਿਹੜੇ ਉੱਥੇ ਬੈਠੇ ਆਪਣੇ ਤੈਨੂੰ ਦੇ ਦੇਵੇ ਜਿਹੜਾ ਦੇਣਾ ਕਹਿ। ਹੋ ਗਏ ਦੱਸ। ਦਸ ਮਿੰਟ ਹੋ ਕੇ ਦੇਖ ਲੈ। ਹਾਂ ਕੱਟ ਕੇ ਫਾਰਮ ਭਰ ਕੇ ਦੁਬਾਰਾ ਫਿਰ ਕਰ ਲੈ। ਦੁਬਾਰਾ ਕਰ ਲੇ ਫੇਰ ਦੁਬਾਰਾ ਦ ਦੂਈ ਕਾਲ ਹੋ ਜੇ